ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਹੋਰ ਕਿਵੇਂ ਹੋ?
ਮੈਂ ਵਧੀਆ ਹੈਗੀ ਆ ਹਾਂ ਤੁਸੀਂ ਸੁਣਾਓ?
ਬਸ ਵਧੀਆ ਵਧੀਆ ਸੀ ਵੀ ਬਸ ਵਿਹਲੇ ਬੈਠੇ ਸੀ ਮੈਂ ਕਿਹਾ ਚੱਲ ਤੁਹਾਨੂੰ ਫੋਨ ਕਰ ਲਈਏ।
ਹਾਂ, ਬਹੁਤ ਟਾਈਮ ਬਾਅਦ ਫੋਨ ਕੀਤਾ ਅਜ ਤੁਸੀਂ।
ਹਾਂਜੀ, ਉਹ ਟਾਈਮ ਨੀ ਲੱਗਦਾ ਹਜੇ ਵੀ ਕੁੜੀ ਬਸ ਤੇਲ ਲਾਵਾਂ ਮੈਂ ਕਿਹਾ ਚੱਲ ਫੋਨ ਕਰਕੇ ਤੇਲ ਲਾਉਂਦੀ ਆ ਸਿਰ ਤੇ। ਗੁੱਤਾ ਵਗੈਰਾ ਕਰਦੀਆਂ ਗੁੱਤਾ ਨੀ ਕਰਾਉਦੀਆਂ ਨਾ ਸਾਰੇ ਵਾਲ ਮੂੰਹ ਚ ਪਏ ਰਹਿੰਦੇ ਆ ਗਲ਼ੇ ਚ ਪਏ ਰਹਿੰਦੇ ਹੈ। ਗਰਮੀ।
ਹਾਂ ਹੇਅਰ ਕੇਅਰ ਕਰਨੀ ਬਹੁਤ ਜ਼ਰੂਰੀ ਹੈਗੀ ਹੈ।
ਬਿਲਕੁਲ ਬਿਲਕੁਲ ਗਰਮੀ ਨੀ ਹੈ ਸਾਰੇ ਵਾਲ ਮੂੰਹ ਚ ਪਾਈ ਫਿਰਦੇ ਦੋ ਦਿਨ ਹੋ ਗਏ ਆ। ਮੈਂ ਕਿਹਾ ਚਲੱ ਅੱਜ ਸਿਰ ਤੂੰ ਆ ਤੇਲ ਲੂਆ ਕੇ ਮੀਡੀਆ ਮੁਡੀਆਂ ਪਾ ਕੇ ਗੁੱਤਾ ਕਰਾ ਦੋ ਅੱਜ। ਸਕੂਲ। ਟੈਂਥ ਨੂੰ ਲਾਜ਼ਮੀ ਸੀ ਕਿ ਚੱਲ ਹਾਂ ਸਕੂਲ ਚ ਗੁੱਤ ਕਰਨੀ ਕਰਨੀ ਹੈਗੀ ਹੈ। ਹੁਣ ਸਕੂਲ ਵੀ ਜਾ ਰਹੀ ਹੈ ਛੁੱਟੀਆਂ ਪਈਦੀਆਂ ਤੇ ਹੁਣ ਜਰਾ ਛੋਟ ਹੋਈ ਦੀ ਹੈ ਕਿ ਚੱਲਾਂ ਛੁੱਟੀਆਂ ਆ। ਸਵੇਰੇ ਨੀ ਹੋਈ ਸ਼ਾਮੀ ਹੋਜੇਗੀ।
ਹਾਂ, ਛੁੱਟੀਆਂ ਕਰਕੇ ਬੱਚੇ ਲਾਪਰਵਾਹ ਹੋਏ ਦੇ ਨੇ ਅੱਜ ਕੱਲ੍ਹ ਨਾ।
ਬਿਲਕੁਲ ਬਿਲਕੁਲ ਆਪਣੇ ਆਪ ਸੋਚਦੇ ਨੀ ਏਡੀ ਵੱਡੀ ਤੇ ਹੈ ਨੀਆਪਣੇ ਆਪ ਕਰ ਲਏਗੀ। ਉਹ ਆਪੇ ਗੋਲ ਗੋਲ ਘੁੰਮਾਂਦੀ ਰਹਿੰਦੀ ਹੈ ਗੁਤ ਤੇ ਹੁੰਦੀ ਹੀ ਨੀ ਉਹਦੇ ਕੋਲੋਂ।
ਪ ਹੀ ਬੱਚੇ ਲਾਭ ਨੇ ਬੱਚੇ ਬੱਚਿਆਂ ਨਾਲ ਫਿਰ ਵੱਡੇ ਵੀ ਹੋ ਜਾਂਦੇ ਨੇ ਕਿ ਚਲੋ। ਕੋਈ ਗੱਲ ਨੀ ਥੋੜਾ ਆਪਣਾ ਦੂਸਰਾ ਕੰਮ ਕਰ ਲੈ ਲਈਏ ਫੇਰ ਕਰਾਂਗੇ।
ਆਹ ਇੱਥੇ ਮੈਂੂੰ ਤੇਲ ਰੋਡਾ ਲੈ ਕੇ ਬੈਠਦੀ ਮੈਂ ਕਿਹਾ ਚੱਲ ਮੈਂ ਫੋਨ ਫੂਨ ਕਰਕੇ ਫਿਰਨੂੰ ਤੇਲ ਲਾਉਣੀ। ਕੰਗੀ ਕਰਦੀ ਆ ਇਹਦੀ ਪਹਿਲਾਂ ਮੂੰਹ ਚੋਂ ਵਾਲ ਸਾਂਭਣੀ ਆ। ਹਨਾ ਤਾਂ ਤੁਹਾਨੂੰ ਪਤਾ ਸਾਰੇ ਚੱਲਦੇ ਆ ਕਿ ਬ ਦਾ ਕੰਮ ਪ ਰਿ ਹੈ ਮਾਂ ਨੂੰ ਮਾਂ ਨੇ ਬੁੱਟਾ ਨੇ ਕੀਤਾ ਹੈ ਉਹ ਨੂੰ ਮਾਂ ਤੇ ਬੁੱਟ ਾਂ ਕਰਦੀਆਂ ਬੱਚਾ ਨੀ ਪੁੱਤ ਕਰਾਉਂਦਾ
ਹਾਂ ਇਹ ਤਾਂ ਹੈ
ਜਿਵੇਂ ਕੁ।
ਕਿਹੜਾ ਤੇਲ ਲਉਂਦੇ ਹੋ ਸਿਰ ਚ?
ਅੱ ਲਾਉੇ ਸ਼ੁਰੂ ਤੇ
ਕਿਹੜਾ?
ਦਾ ਗੋਲ ਵਾ।
ਗੋਲੇ ਦੇ ਤੇਲ ਤੋਂ ਖੁਸ਼ਕੀ ਹੁੰਦੀ ਹੈ।
ਸਾਨੂੰ ਇਹੀ ਆਦਤ ਹੈ ਅਸੀਂ ਕੋਈ ਹੋਰ ਲਾ ਲਈਏ ਸਿਰ ਵਿੱਚ ਜੂਆਂ ਵਗੈਰਾ ਪੈ ਜਾਂਦੀਆਂ ਆ। ਖੁਰਕ ਹੋਣ ਲੱਗ ਜਾਂਦੀ ਹੈ ਸਿਕਰੀ ਹੋ ਜਾਂਦੀ ਹੈ।
ਫਿਰ ਸੂਟ ਕਰਨ ਤੇ ਹੁੰਦਾ ਹੋ ਸਕਦਾ ਸੂਟ ਸੂਟ ਕਰਦਾ ਹੋਏ। ਫ ਸ਼ੁਰੂ ਤੋਂ ਲਾਇਆ ਉਹਹੀ ਤੇ ਸੂਟ ਕਰਦਾ ਹੋਏਗਾ ਉਹ
ਹਾਂ ਆ ਅਸੀਂ ਕੋਈ ਹੋਰ ਲਾ ਨੀ ਸਕਦੇ ਡਵਾਂ ਆਵਲਾ ਹੋਰ ਹੈਗੇ ਨਾ ਬਦਾਮ ਬਦੂਮ ਵਾਲੇ ਅਸੀਂ ਲਾ ਨੀ ਸਕਦੇ ਹਾਂ
ਥੋੜਾ ਫਿਰਰਿੜੋਉਣ ਲੱਗ ਜਏਗਾ ਜਾਂ ਥੋੜਾਿਰ ਮਤਲਬ ਪੂਰਾ ਕੋਈ ਦੀ ਕੋ ਹੋਏਗੀ ਬੜੀ ਸਕਰੀ ਸੁਕਰੀ ਹੋ ਜਾਏਗੀ ਤਾਂ
ਅੱਛਾ ਜ
ਹਾਂਜੀ ਅਸੀਂ ਉਓਹੀ ਬਨਦੇ ਹਾਂ ਤੁਹਾਡੇ ਘਰ ਸਾਰੇ ਉਹੀ ਰਹਦੇ ਆ ਭਰਾ ਭੈਣ ਮੰਮੀ ਡੈਡੀ ਸਾਰੇ
ਸਾਡੇ ਤਾਂ ਤਾਂ ਸਦੇ ਤੇਲ ਵੀ ਅਲੱਗ ਅਲੱਗ ਆਉਂਦੇ ਨੇ ਸਭ ਆਪਣੇ ਵਾਲਾਂ ਦੇ ਹਿਸਾਬ ਨਾਲ ਅਲੱਗ ਅਲੱਗ ਤੇਲ ਲਾਂਦੇ ਨੇ
ਦੇਖ ਤੁਸੀਂ ਕਰਵਾਉਂਦੇ ਹੋ ਫਰ
ਹਾਂਜੀ ਹੈਲੋ
ਹਾਂਜੀ ਹਾਂਜੀ ਤੁਸੀਂ ਤੇਲ ਕਢਵਾਉਂਦੇ ਹੋ ਸਿਰ ਤੇ
ਮੈਂ ਤਾਂ ਆਮਨ ਡਰੋਪਸ ਲਗਾਈ ਦਾ
ਬੱੱਕ ਹਾਂ ਉਹ ਵੀ ਅੱਛਾ ਹੈ ਬਸ ਛੂਟ ਕਰਨ ਦੀ ਗ ਲਦੀ ਜਿਹੜਾ ਤੇਲ ਸੇਿਰ ਤੇ ਛੂਟ ਕਰਕੇ ਉਹੀ ਲਾ ਲੋਓ
ਹਾਂ ਆ ਤਾਂ ਹੈ ਹੀ
ਘਗੂੂਰ ਚ ਹੁੰਦੀ ਆ ਅਮਨ ਰੋਸ ਦੀ
ਮੈਂ ਉਹੀ ਲਾਉਂਦੀ ਹਾਂ ਸ਼ੁਰੂ ਤੋਂ ਨਾ ਪਹਿਲੇ ਮੈਂ ਉਹ ਲਾਉਂਦੀ ਸੀ ਕੀ ਨਿਖਾਰ ਨਾਂ ਸੁਣਿਆ ਤੁਸੀਂ
ਨਹੀਂ ਨਹੀਂ ਡਬਰਮਣਾ ਸੁਣਿਆ
ਮ ਇੱਕਸ਼ ਨਿਖਾਰ ਨਾ ਆਮ ਇੱਕਕੇਸ਼ ਨਿਖਾਰ ਤੇਲ ਆਉਂਦਾ ਸੀ ਉਹਦੇ ਨਾਲ ਟੈਬਲੇਟਸ ਵੀ ਆਉਂਦੀਆਂ ਸੀ ਫਿਰ ਇੱਕ ਲਗਉਣ ਦਾ ਲੋਸ਼ਨ ਵੀਦਾ ਆਉਂਦਾ ਅਜ ਰਾਤੀ ਮੈਂ ਨਾ ਬਚਪਨ ਤੋਂ ਹੀ ਆਪਣੇ ਹੇਅਰਸ ਦੀ ਬੜੀ ਕੇਅਰ ਕਰਨੀ ਆ ਬਹੁਤ ਕੇਅਰ ਕੀਤੀ ਆਪਣੇਰਥੈਂ ਤੇ ਮੈਂ ਕੇਸ਼ ਨਿ ਘਰ ਤੇਲ ਕੇਸ਼ ਨਿ ਘ ਟਰਾਫੂ ਟੈਬਲੇਟਸ ਆਉਂਦੀ ਸੀ ਉਹਦੀ ਰ ਫਿਰ ਲਗਾਉਣ ਵਾਲਾ ਲੋਸ਼ਨ ਸਭ ਲੈਂਂਦੀ ਸੀ ਪੂਰਾ ਕਿੱਟ ਆਉਂਦਾ ਸੀ ਉਹਦਾ
ਬੱਚਾ ਹਣੀਆਂ ਵੀ ਯੂਜ ਕਰਦੇ ਆ
ਨਹੀਂ ਨਹੀਂ ਹੁਣ ਤਾਂ ਬਹੁਤ ਟਾਈਮ ਹੋ ਗਿਆ ਮੇਰੇ ਖਿਆਲ ਦਸ ਵੀ ਦਸ ਗਿਆਰਾਂ ਸਾਲ ਹੋ ਗਏ ਥੋ੍ਹਾ ਟਾਈਮ ਲਗਾਇਆ ਬੱਚਿਆਂ ਦੇ ਹੁੰਦੇ ਵ ਫੇਿਰ ਆਪਣਾ ਸਾਰੇ ਫਿਰ ਜਿਹੜੇ ਫਿਰ ਫਿਰਰ ਲੇਡੀਜ਼ ਆਪਣੇ ਆਪਣੇ ਘਰ ਹੀ ਇੰਨੀ ਬਿਜ਼ੀ ਹੋ ਜਾਂਦੀ ਹੈ ਇਹਨਾਂ ਦੀ ਆਪਣੇ ਆਪ ਨੂੰ ਭੁੱਲ ਜਾਂਦੀਆਂ ਨੇ
ਬਿਲਕੁਲ ਬਿਲਕੁਲ ਉਹ ਤਾਂਲਾ ਹੈ ਹੀ ਆ ਮੈਂ ਹੁਣ ਕੱਲ ਤੋਂ ਫੇਰ ਧੋਣ ਨੂੰ ਕਹਿ ਰਹੀ, ਮੈਂ ਕਿਹਾ ਚਲ ਤੇਲ ਤੂਲ ਲਾ ਕੇ ਫਿਰ ਫਿਰ ਧੋਂਦੀ ਆ ਆਮ ਨਾਲ ਫਿਰ ਬਹਿ ਕੇ ਮਨ ਫਿਰ ਬਹਾਂਗੀ ਫਰ ਰੋਟੀ ਵੀ ਤਿਆਰੀ ਹੋ ਜਾਏਗੀ ਰਾਤ ਦੀ ਉਹ ਰਾਤੀ ਕੀ ਬਣਾਉਣ ਦੇ ਬਾਰੇ ਸੋਚਿਆ ਤੁਸੀਂ ਕਿ ਰਾਤੀ ਕੀ ਬਣਾਓਗੇ,
ਰਾਤੀ ਦਾ ਅਸੀਂ ਜਾਵਾਂਗੇ ਨਾ ਗੁਰਦੁਆਰੇ ਜਾਣਾ ਅਸੀਂ ਤਾਂ ਮੈਂ ਬੱਚਿਆਂ ਨੂੰ ਕਿਹਾ ਕਿ ਹੁਣ ਤੇ ਭਿੰਡੀ ਬਣਾਈ ਸੀ ਮੈਂ ਕਿਹਾ ਹੁਣ ਰਾਤੀ ਨਾ ਗੁਰਦੁਆਰੇ ਮੈਂ ਤਾਂ ਸੇਵਾ ਕਰਾਂਗੀ ਜਾ ਕੇ ਫਿਰ ਤੁਸੀਂ ਆ ਜਾਂਣਾ। ਆਣਗੇ ਤਾਂ ਵੀ ਠੀਕ ਐ ਨਹੀਂ ਆਣਗੇ ਤਾਂ ਆਪੇ ਖਿਚੜੀ ਬਣਾ ਲੈਣਗੇ।
ਆਹੋ ਉਹ ਤਾਂ ਹੈ ਹੀ ਆ।
ਨਹੀਂ ਤਾਂ ਪੱਕਾ ਤਾਂ ਹੈ ਹੀ ਆ ਕਿ ਨਹੀਂ ਆਂਦੇ ਹਨਾ? ਲ ਲੰਗਰ ਕਰਨ ਤਾਂ ਸਪੈਸ਼ਲ ਨਹੀਂ ਆਣਗੇ ਵੈਸੇ ਮੱਥਾ ਟੇਕਣ ਫਿਰ ਵੀ ਆ ਜਾਣ।
ਹਾਂ ਲੰਗਰ ਖਾਣ ਮੈਥੋਂ ਬੜੀ ਸ਼ਰਮ ਆਣ ਲੱਗ ਪਈ ਆ। ਲੰਗਰ ਖਾਣ ਨੀ ਜਾਂਦੇ ਹੈਗੇ। ਸ਼ਰਮ ਬੜੀ ਆਂਦੀ ਐ ਇਹ ਨੂੰ ਅੱਜ ਕੱਲ ਦੀ ਜਨਰੇਸ਼ਨ ਨੂੰ।
ਨਹੀਂ ਮੈਂ ਕਿਹਾ ਹੋਟਲਾਂ ਚ ਬਹਿ ਕੇ ਖਾ ਲੈਂਦੇ ਹੋ ਤਾਂ ਗੁਰੂ ਘਰ ਦੇ ਵਿੱਚ ਖਾਣ ਨੂੰ ਕੀ ਦਿੱਕਤ ਹੈਗੀ ਤੁਹਾਨੂੰ।
ਤੇ ਲੋਅ ਸ਼ੂਗਰ ਬਣਦੀ ਐ ਨਾ, ਅੱਜ ਕਿਵੇ ਖਾਦਾ ਜਾਏ। ਤਾਂ ਕਰਕੇ, ਬੜੇ ਬੱਚਿਆਂ ਨੂੰ ਸ਼ਰਮ ਆਉਂਦੀ ਆ- ਫ਼ਿਰ ਗੁਰਦੁਆਰੇ ਵੀ
ਆ ਕੇ ਫਿਰ ਫਟਾਫਟ ਇਹਨਾਂ ਨੂੰ ਜਿਹੜੀ ਛੌਪ ਦਵਾਂਗੀ। ਸੁੱਕਾ ਲਾ ਦਿੰਦੀ।
ਹਾਂ ਦਾਲ ਕਿਜੜੀ ਬਣਾਓਗੇ,
ਹਾਂ ਹੋ ਬਹੁਤ ਦਿਨ ਪਹਿਲ ਹੈਗੇ ਹੈ ਫਿਰ ਰਾਜਮਾਂ ਕਦੀ ਛੋਲੇ ਕਦੀ ਕੜੀ ਕਦੀ ਕੁਛ ਕਦੀ ਕੁਛ,
ੜੀ ਦਾਲ ਦਾ ਲਾਉਗੇ ਮੂੰਗੀ ਧੋਤੀ ਦਾਲ ਖੀਚੜੀ ਬਣਾਈਏ ਜਾਂ ਫਿਰ ਮੂੰਗੀ ਮੂੰਗੀ ਛਿਲਾ ਵਾਲੀ ਦਾਲ ਦੀ
ਮੇਰੇ ਬੱਚੇ ਮੂੰਗੀ ਰੋਟੀ ਖੁਸ਼ ਹੋ ਕੇ ਖਾਂਦੇ ਨੇ,
ਕਾਫੀ ਹੁੰਦੀ ਐ ਬੜੀ ਜਿਆਦਾ ਮੰਗ ਹੁੰਦੀ ਐ, ਤੜਕਾ ਲਾ ਦਾ ਜੀਰੇ ਦਾ ਤਲ- ਤੜਕਾ ਲਾ ਦਾ ਹੋਰ ਸਵਾਦ ਬਣਦੀ ਐ। ਹਾ ਸਵਾਦ ਹੁੰਦੀ ਆ ਬੜੀ, ਬੜੀ ਸੋਹਣੀ ਬਣਦੀ ਆ। ਮੈਂ ਤਾਂ ਸੋਚ ਰਹੀ ਮੈਂ ਸ਼ਿਮਲਾ ਮਿਰਚ ਦੇ ਕੋਫ਼ਤੇ ਬਣਾਵਾ, ਸ਼ਿਮਲਾ ਮਿਰਚ ਲਿਆਈ ਪਈ ਆ ਦੋ- ਮਤਲਬ ਸਬਜ਼ੀ ਕੀ ਕਰਨੀ ਆ ਬਣਾ ਕੇ ਕੋਫਤੇ ਬਣਾ ਦਿੰਨੀ ਆ ਸਵੇਰੇ ਥੋੜਾ ਬਹੁਤ ਨਾਸ਼ਤੇ ਕੰਮ ਆ ਜਾਣਗੇ।
ਸਬਜ਼ੀ ਦਾ ਵੀ ਜਾਣੀ ਐ ਹਾਂ ਸ਼ਿਮਲਾ ਮਿਰਚ ਦੇ ਕੋਫਤੇ ਬਣਦੇ ਐ। ਸ਼ਿਮਲਾ ਮਿਰਚ ਦੇ ਕੋਫਤੇ ਬੜਾ ਸਵਾਦ ਐ, ਤੁਸੀਂ ਬਣਾਣਾ ਕਦੀ।
ਮੈਂ ਤੇ ਸੁਣਿਆ ਹੀ ਪਹਿਲੀ ਵਾਰ ਨੇ।
ਹਾਂ ਸ਼ਿਮਲਾ ਮਿਰਚ ਦੇ ਕੋਫਤੇ ਬਣਦੇ ਹੁੰਦੇ, ਸਵਾਦ ਬਣਦੇ ਆ। ਬੰਦਾ ਲੋਕੀ ਦੇ ਕੋਫਤੇ ਭੁੱਲ ਜਾਂਦਾ ਐ। ਅ, ਉਹਦੇ ਵਿੱਚੋਂ ਬੀਜ ਕੱਢ ਲੋੋ ਸਾਰੇ। ਤੇ ਉਹਨੂੰ ਕੱਦੂਕਸ਼ ਕਰਲੋ ਸ਼ਿਮਲਾ ਮਿਰਚ ਨੂੰ-
ਮੈਨੂੰ ਥੋੜਾ ਐਕਸਪੈਰੀਮੈਂਟ ਕਰਨ ਤੋਂ ਡਰ ਇਸ ਅਸਤੇ ਲੱਗਦਾ ਕਿ ਮੈਂ ਪੈ ਐਨਾ ਟਾਈਮ ਵੀ ਲਗਾਵਾਂ- ਇੰਨਾ ਆਪਣਾ ਮਿਹਨਤ ਵੀ ਕਰਾਂ ਫਿਰ ਮੇਰੇ ਬੱਚੇ ਇੱਕ ਵਾਰੀ ਦੇਖਣਗੇ ਤੇ ਕਹਿਣਗੇ ਮੰਮਾ ਅਸੀਂ ਨੀ ਖਾਣਾ ਇਹ ਤਾਂ ਸਾਰਾ ਹੀ- ਫੂਡ ਵੇਸਟਏਜ ਹੋਏਗੀ ਫ਼ਿਰ ਉਹ।
ਹਾਂ ਉਹ ਦੇ ਵਿੱਚ ਲਸਣ ਲੁਸਣ ਪਾਲੋ, ਹਾਂ। ਉਹ ਕੱਦੂਕਸ ਕਰ ਕੇ ਥੋੜਾ ਜਿੰਨਾ ਮਾੜਾ ਜਿਹਾ ਅੱਧਰਕ- ਪਾ ਦੋ ਮਾੜਾ ਜਿਹਾ, ਬਾਕੀ ਲੂਣ ਜਵੈਣ ਜੈਸੇ ਪਾਨੇ ਆ ਲੋਕੀ ਦੇ ਕੋਫਤਿਆਂ ਚ- ਸੇਮ ਓਹੀ ਪਾਨਾ? ਤੇ ਬੇਸਨ ਪਾਕੇ ਨਾ ਓਦੇ ਕੋਫਤੇ ਐ ਜਿਵੇਂ ਲੋਕੀ ਦੇ ਬਨਦੇ ਆ, ਸੇਮ ਓਵੇਂ ਹੀ ਬਨਾਨੇ ਆ ਕੋਫਤੇ। ਬੜੇ ਸਵਾਦ ਬਨਦੇ ਹੈਗੇ, ਸ਼ਿਮਲਾ ਮਰਚ ਦੇ ਕੋਫਤੇ।
ਸ਼ਿਮਲਾ ਮਿਰਚ ਨੂੰ ਕੀ, ਪੈਲੇ ਕੱਦੂਕਸ ਕਰ ਕਰੀਦੈ?
ਆਹ ਉਹਦੇ ਬੀਜ ਇਹ ਨਾ ਵਿੱਚੋਂ ਤੋੜ ਲੈਣਾ ਉਹ ਬੀਜ ਸੁੱਟ ਦੇਣਾ ਕੱਢ ਕੇ ਬਾਕੀ ਸ਼ਿਮਲਾ ਮਿਰਚ ਕੱਦੂ ਕੱਸ ਕਰ ਲੈਣਾ। ਫ਼ਿਰ ਉਹ ਚ ਥੋੜਾ ਅਦਰਕ ਕੱਦੂਕੱਸ ਕਰ ਕੇ ਪਾਤਾ ਲਸਣ ਲੁਸਣ ਪਾਤਾ ਜੇ ਖਾਂਦੇ ਉਹ ਤਾਂ। ਫਿਰ ਵਿੱਚ ਥੋੜਾ ਨੂਨ ਮਿਰਚ ਪਾ ਥੋੜੀ ਜਵੈਨ ਪਾ ਤੀ ਥੋੜਾ ਹੋ ਹੋਰ ਸਮਾ- ਮਸਾਲਾ ਮਸੂਲਾ ਪਾ ਲਿਆ ਆਪਣਾ ਮਰਜ਼ੀ ਦਾ- ਬਾਕੀ ਵੇਸਣ ਪਾ ਕੇ ਘੋਲ ਕੇ ਤੇ ਪਕੌੜੇ ਤਲ ਲਏ- ਅੱਜ ਤੁਸੀਂ ਕੀ ਬਣਾਇਆ? ਤੜਕਾ ਤੜਕਾ ਬਣਾਏ ਦਾ ਲੋਕ ਇਹਦੇ ਕੋਲ ਉਸ ਦਾ ਮਸਾਲਾ ਤਰੀ ਵਗੈਰਾ ਬਣਾਏ ਤਰੀ ਵਗੈਰਾ ਬਣਾ ਕੇ ਤੇ ਸ਼ਿਮਲਾ ਮਿਰਚ ਦੇ ਕੋਲ ਦੋ ਵਿੱਚ ਜੜੀ ਸਵਾਦ ਸਬਜ਼ੀ ਬਣਦੀ ਸ਼ਿਮਲਾਂ ਮਰ ਕੋਫਤਿਆਂ ਦੀ
ਚਲੋ ਮੈਂ ਸ਼ਿਮਲਾ ਮਿਰਚ ਲੈਕੇ ਆਉਣੀ ਆ ਫਿਰ ਉਹੀਓ ਬਣਾ ਕੇ ਦੇਖਣੀ ਹਾਂ,
ਬੱਚੇ ਖਾਂਦੇ ਕਿ ਨ ਨਹੀਂ ਖਾਂਦੇ ਤੁਸੀਂ ਸ਼ਿਮਲਾ ਮਿਰਚ ਬਣਾ ਕੇ ਵੇਖੋ ਬੜੀ ਸਵਾਦ ਬਨਦੀ ਹੈਗੀ, ਤੁਸੀ ਐ ਹੋਰ ਚੀਜਾ ਭੁੱਲ ਜਾਓਗੇ।
ਹਾਂ, ਹਾਂ ਦੇ ਵੀ ਕੋਫਤੇ ਬਨਾ ਲੈਂਨੇ ਹੁੰਨੇ ਆਂ। ਐਕਸਪੈਰੀਮੈਂਟ ਕਰ ਦਿੰਦੇ ਹੁੰਨੇ ਆਂ, ਸਈ ਬਨੇ ਗਲ
ਹਾਂ ਕਰੀਦਾ ਐਕਸਪੈਰੀਮੈਂਟ
ਚਾਈਦਾ ਐ, ਮੈਂ ਤੇ ਅਰਬੀ ਦੇ ਪਕੋੜੇ ਵੀ ਬਣਾ ਲੈਂਨੇ ਆ।
ਬਣਾਓ ਦੁਬਾਰਾ ਜੇ ਨਈ ਬਣੀ ਦਾ ਦ
ਹਾਂ, ਨਈ ਮੈਂ ਤੇ ਅਰਬੀ ਤੇ ਕੋਫਤੇ ਈ ਬਣਾ ਲੈਂਦੀ ਆ। ਅਰਬੀ ਦੇ ਪਕੋੜੇ ਵੀ ਆਪਾਂ ਬਣਾ ਲੈਂਦੇ ਐ। ਨਈ, ਨਈ ਅਰਬੀ ਨੂੰ ਹਲਕਾ, ਹਲਕਾ ਉਬਾਲਨਾ ਯਾ।
ਹਾਂ, ਅਰਬੀ ਨੂੰ ਉਬਾਲਨਾ ਯਾ, ਅਰਬੀ ਹਲਕੀ, ਹਲਕੀ ਨਾ ਕੱਚੀ ਰੈਹ ਜੇ ਮਤਲਬ ਮਾੜੀ, ਮਾੜੀ ਜਾਦਾ ਨੀ ਮਾੜੀ, ਮਾੜੀ ਕ ਫੇਰ ਓਨੂੰ ਛੇਲ ਕੇ ਨਾ, ਓਨੂੰ ਕੱਦੂ ਕੱਸ ਕਾਰ ਲੋ ਜਾਂ ਐਵੇ ਈ ਹਾਥ ਨਾਲ ਫੇਲੋ ਫੇਰ ਓਚ ਨੂਨ, ਹਰੀ ਮਰਚ ਤੇ ਹਲਕੀ ਜੀ ਜਵੈਨ ਪਾ ਕੇ ਤੇ ਗਾੜਾ, ਗਾੜਾ ਘੋਲ ਬਨਾ ਕੇ ਓਦੇ ਪਕੌੜੇ ਤਾਲ ਲੋ। ਆ ਗੇਆ ਆੱਜ-ਕੱਲ, ਬਨਾਨਾ ਕਦੀ ਬੜੀ ਸਵਾਦ ਬਨਦੀ ਹੈਗੀ ਏ।
ਲੇਆ ਕੇ ਵੇਖਨਾ, ਅ ਅਰਬੀ ਦੇ ਪਕੌੜੇ ਵੀ ਬਨਾ ਕੇ ਵੇਖਨਾ। ਕੱਦੂ ਦੇ ਬਨਾਲਾ ਤੁਸੀਂ ਸ਼ਿਮਲਾ ਮਰਚ ਦੇ ਵੀ ਜੇੜੇ ਮਰਜੀ ਬਨਾਲਾ਼ ਥੋਨੂੰ, ਸਵਾਦ ਆਏਗਾ ਬੜਾ। ਖਾਨ ਚ ਵੀ ਸਵਾਦ ਲਗਨਗੇ।
ਚਲੋ ਠੀਕ ਏ, ਮੈਂ ਥਾਨੂੰ ਕਰਦੀ ਆਂ ਫੇਰ ਫੋਨ।
ਹੈਲੋ
ਹਾਂਜੀ ਠੀਕ ਏ, ਸਸ ਸ੍ਰੀ ਕਾਲ।
ਹਾਂਜੀ, ਸਾਸ ਸ੍ਰੀ ਕਾਲ।